ਹੈਲੋ
ਹੈਲੋ, ਸਤਿ ਸ਼੍ਰੀ ਅਕਾਲ ਅੰਜਲੀ ਜੀ
ਸਸ੍ਰੀਆ ਕਾਲ ਜੀ। ਹੋਰ ਕਿਵੇਂ ਹੋ?
ਮੈਂ ਤਾਂ ਵਧੀਆ। ਤੁਸੀਂ ਦੱਸੋ ਕਿਵੇਂ ਓ?
ਮੈਂ ਵੀ ਵਧੀਆ। ਕੀ ਕਰਦੇ ਪਏ ਓ?
ਕੁੱਝ ਨੀ ਬਸ ਕੰਮ ਕਾਰ ਕਰਦੀ ਪਈ ਸੀ ਹੁਣ ਵਿਹਲੀ ਹੋਈ ਸੀ ਮੈਂ
ਕੀ ਕੀਤਾ ਕੰਮ ਕਾਜ।
ਮੈਂ ਤੇ ਅੱਜ ਉਹ ਬਣਾਈ ਸੀ
ਕੀ ਬਣਾਇਆ ਸੀ ਦੱਸੋ ਸਾਨੂੰ ਵੀ?
ਤੇ ਮਟਰਾ ਬਣਾਇਆ ਸੀ ਮੈਂ ਚਾਹ ਦੇ ਨਾਲ।
ਓਹੋ ਕੱਲ-ਕੱਲ ਖਾਲ ਵਿਚ। ਸੁੱਕੀ- ਸੁੱਕੀ ਚਾਹ ਪੀਲੀ ਸਤ ਮਟਰਾ।
ਹੋਰ।
ਹਾਂ।
ਅੱਜ ਮੇਰਾ ਮਟਰਾ ਬਨਾਣ ਦਾ ਦਿਲ ਕਰ ਗਿਆ ਸੀ ਤਾਂ ਮੈਂ ਬਣਾ ਲਿੱਤਾ ਏ।
ਅੱਛਾ ਫੇਰ ਜ਼ਿਆਦਾ ਬਣਾਇਆ ਕਿ ਖਤਮ ਹੋ ਗਿਆ ਕਿ ਬਚਿਆ ਪਿਆ
ਨਹੀਂ ਜਿਆਦਾ ਬਣਾਇਆ ਸੀ ਬ ਬੱਚਿਆਂ ਲਈ ਵੀ ਪਿਆਆ ਆ ਤੂੰ ਆਜਾ ਤੂੰ ਵੀ ਖਾਲਾ। ਤੈਨੂੰ ਵੀ ਖਵਾ ਦਾਂਗੇ ਅਸੀਂ ਹੋਰ ਕੀ ਤੇਰੇ ਵਾਸਤੇ ਤਾਂ ਹੈਗਾ
ਹਾਂ। ਫੇਰ ਹੋਈ ਗੱਲ ਕੋਮਲ। ਕੋਮਲ ਗੋਰੀ ਨਾਲ ਹਾਂ ਘਰ ਦੇ ਸਭ ਠੀਕ ਨੇ
ਤੇ ਭਰਾ ਕੀ ਕਰਦਾ ਪਿਆ ਹੈ
ਉਹ ਹੁਣ ਤਾਂ ਚੱਲਦਾ ਹੀ ਨੀ ਪਿਆ ਅਪ
ਕਿਉਂ ਨੀ ਚਲਿਆ ਓਂਦਾ ਐਪ?
ਪਤਾ ਨੀ ਉਹ ਕੁਛ ਮੰਗਦਾ ਪਿਆ ਫੋ ਮੈਡਮ ਨੂੰ ਵੀ ਭੇਜ ਮੈਂ ਕਿਹਾ ਚੈੱਕ ਕਰਕੇ ਦੱਸੇਗੀ ਕੁਛ ਦੱਸਦੀ ਵੀ ਮੈਡਮ ਵੀ।
ਉਹ ਚੱਲੇਗਾ ਪਤਾ ਕੀ ਮੈਡਮ ਕੀ ਕਹਿੰਦੀ ਪਈ ਹੈ ਕਹਿੰਦੀ ਹੋਰ ਹੋਰਾਂ ਨੇ ਵੀ ਜੁੜਨਾ ਨਾ ਤਾਂ ਇਕੱਠਿਆਂ ਨੂੰ ਜੋੜ ਲਓ ਕਹਿੰਦੀ ਫਿਰ ਸਾਰਿਆਂ ਦਾ ਇਕਦਮ ਚਲਵਾ ਦਾਂਗੇ ਆਪਾਂ
ਅੱਛਾ।
ਉਹ ਤਾਂ ਕਰਕੇ ਕਹਿੰਦੇ ਪਏ ਕਹਿੰਦੇ ਹੁਣ ਇੱਕ-ਇੱਕ ਬੱਚੇ ਦਾ ਕਿਵੇਂ ਚਲਵਾਵਾਂ ਕਹਿੰਦੇ ਮੈਂ
ਤੇਰੇ-ਤੇਰੇ ਕਿੰਨੇ ਪੈ ਤੇਰੇ ਕਿੰਨੇ ਪੈਸੇ ਬਣੇ
ਹਜੇ ਮੈਂ ਤੈਨੂੰ ਓ ਸਿੰਪਲ ਕੋਲ ਚ ਦਸ ਦਾਂਗੀ। ਹੁਣ ਤੂੰ ਗੱਲ ਕਰ ਲੈ ਪਹਿਲਾਂ ਮੇਰੇ ਨਾਲ। ਤੂੰ ਕੀ ਕਹਿੰਦੀ ਪਈ ਕੋਮਲ ਨਾਲ ਗੱਲ ਹੋਈ ਮੇਰੀ ਤਾਂ ਕੋਈ ਗੱਲ ਨੀ ਹੋਈ ਹਜੇ ਕੋਮਲ ਨਾਲ ਰਾਤੀ ਉਹਨਾਂ ਨੂੰ ਕੋੋਲ ਕੀਤਾ ਸੀ। ਕੋਮਲ ਕਹਿੰਦੀ ਸੀ ਦਸ ਮਿੰਟ ਬਾਅਦ ਕਰਿ ਓਨੇ ਕੀਤਾ ਹੀ ਨੀ ਮੈਂ ਬੋੜ ਕੇ ਕਰਦੀਆਂ ਨੀ ਉਹ ਤੇ ਗੋਰੀ ਨੂੰ ਵੀ ਕੀਤਾ ਸੀ ਤੇ ਗੋਰੀ ਦਾ ਸਵੇਰ ਈ ਆਇਆ ਸੀ। ਮੈਂ ਕਿਆ ਚਲ ਰਾਤੀ ਮੈਨੂੰ ਕੋਲ ਨੀ ਕੀਤੀ। ਓ ਕੈਂਦੀ ਰਾਤੀ ਬੋ ਬਾਲਾ ਟਾਈਮ ਹੋ ਗਿਆ ਸੀ ਉਹ ਕਹਿੰਦੀ ਤਾਂ ਨੀ ਮੈਂ ਕੀਤਾ ਮੈਂ ਕਿਹਾ ਅੰਜਲੀ ਤਾਂ ਮੈਨੂੰ ਗਿਆਰਾਂ ਵਜੇ ਵੀ ਮੈਸੇਜ ਕਰਦੀ ਪਈ ਸੀ ਮੈਂ ਕਿਹਾ ਤੂੰ ਨੀ ਕਰ ਸਕਦੀ
ਹਾਂ
ਮੈਂਗਾ ਬਸ
ਮੈਂ ਤੈਨ ਹੋਰ ਕੋਮਲ ਨਾਲ ਕੋਮਲ ਨਾਲ ਮੇਰੇ ਹੋ ਗਿਆਂ ਗੱਲਾਂ ਪੂਰੀਆਂ ਪੰਜ ਹੋ ਗਈਆਂ ਨੇ ਕੋਮਲ ਨਾਲ
ਕੋਮਲ ਨਾਲ ਹੋ ਗੀਆ ਨਾ
ਹਾਂ ਗੋਰੀ ਨਾਲ ਵੀ ਹੋ ਗਈ ਹੁਣੇ।
ਉਹ ਤੇਰੀ ਪੰਜ-ਪੰਜ ਹੋ ਗਿਆ ਨੇ ਸਾਰਿਆਂ ਨਾਲ
ਹਾਂ।
ਤੇ ਮੇਰੀ ਤਾਂ ਹੋਈ ਨੀ ਹਲੇ ਤੇ ਗੋਰੀ ਮੇਰੇ ਨਾਲ ਕਰ ਨੀ ਹੈਗੀ ਆਪਣੇ ਆਪ ਤਾਂ ਕਰ ਲੈਂਦੀ ਮੇਰੇ ਨਾਲ ਜਦੋਂ ਮੇਰੀ ਵਾਰੀ ਉਹਦੀ ਕੱਟ ਕੇ ਭੱਜ ਜਾਂਦੀ ਹੈ ਮੈਂ ਕਿਵੇਂ ਕਰਾਂ
ਬਹੁਤ-ਬਹੁਤ ਉਹ ਨੇ ਆਪਣੇ ਆਪ ਨੂੰ ਬਣਦੀਆਂ ਨੇ ਹੋਸ਼ਿਆਰ
ਹੋਰ ਕੀ ਹੋਰ। ਜੇ ਮੈਂ ਕੀ ਕਰਾਂ।
ਹੋਰ ਹੈ ਵਿਚ ਚਾਰ-ਚਾਰ ਕਿ ਹੋਰ ਜਾਣੇ ਹੋਣੇ ਚਾਹੀਦੇ ਨੇ ਨਾ ਜਾਣੇ ਈ ਨੀ ਹੈਗੇ।
ਹੋਣੇ ਚਾਈਦੇ ਨੇ ਮੈਡਮ ਵੀ ਕਹਿੰਦੇ ਪਏ। ਕਹਿੰਦੇ ਹਜੇ ਤੱਕ ਤਾਂ ਤੁਹਾਡੇ ਵੀ-ਵੀ ਹੋ-ਹੋ ਜਾਣੇ ਚਾਹੀਦੇ ਸੀ
ਮੈਡਮ-ਮੈਡਮ ਨੂੰ ਕ ਕੇ ਅੱਛਾ ਇਹ ਬੱਚਾ ਪੰਜਾਬੀ ਕਿ ਨ ਆਂਦੀ ਹੋਰ ਤੇ ਤੇਰੇ ਕੋਈ ਗਲੀ ਵਿੱਚ ਹੈ ਨੇ ਕੋਈ ਬੱਚੇ
ਤੁਹਾਡੇ ਉੱਥੇ ਤਾਂ ਹੋਣਗੇ। ਮੇਰੇ ਤਾਂ ਇੱਥੇ ਹੈਗੇ ਈ ਨੀ। ਦੱਸ ਮੈਂ ਕਿਹਨੂੰ ਕਰਾਂ।
ਤੇ ਫੇਰ ਤੂੰ ਆਪਣੀ ਗਲੀ ਵਾਲੀ ਕੁੜੀ ਨੂੰ ਜੋੜ ਲੈਣਾ ਮਰਜਾ।
ਪੁੱਛ ਨੀ ਆ। ਉਹਨੂੰ ਕੱਲ ਪੁੱਛ ਦੱਸਿਆ ਤਾਂ ਹੈਗਾ ਸੀ ਮੈਂ ਕਿਵੇਂ-ਕਿਵੇਂ ਹੁੰਦਾ ਐਪ ਚ।
ਫੇਰ ਠੀਕ ਹੈਏ ਵਧੀਆ ਕਿਸੇ ਦੇ ਚਾਰ ਪੈਸੇ ਆਣਗੇ ਵਧੀਆ ਪਰ ਜੋੜ ਵਿੱਚ ਚੰਗੇ ਬੰਦੇ ਨੂੰ ਲਈ ਕੀਤੇ ਉਹ ਗਰੁੱਪ ਚ ਨੰਬਰ ਚੱਕ ਕੇ ਕਿਸੇ-ਕਿਸੇ ਦੇ ਕਿੱਧਰੇ ਪਹੁੰਚਾ ਦੇ ਫਿਰ ਤੈਨੂੰ ਫੜਨਗੇ ਸਾਰੇ। ਇਹ ਪਤਾ ਮੈਨੂੰ ਕੁੜੀਆਂ ਅੱਜ ਕੱਲ ਕੁੜੀਆਂ ਵੀ ਬੜੀਆਂ ਗੰਦੀਆਂ ਹੈਗੀਆਂ ਨੇ
ਹੁਣ ਮੇਕੋ ਵੰਸ਼ ਹੋਏਗਾ। ਵੰਸ਼ੂ ਸਾਡੇ ਨਾਲ ਲੱਗ ਜਾਏਗਾ।
ਹੋਰ ਕੀ ਵੰਸ਼ ਤਾਂ ਕਰ ਲੈਂਦਾ ਸਾਡੇ ਨਾਲ
ਉਹਤੇੇ ਤੁਹਾਡਾ ਐਪ ਚਲੇਗਾ ਤਾਂ ਹੀ ਨਾ
ਦੋਨੋ ਭੈਣ ਭਰਾਵਾਂ ਦੇ ਪੈਸੇ ਆਂਦੇ ਪਾਰਟੀ ਕਰਦੇ ਤੁਸੀਂ।
ਹੋਰ ਕੀ।
ਅਰਾਮ ਨਾਲ ਮਜ਼ੇ ਈ ਮਜ਼ੇ।
ਹਮ।
ਹੋਰ ਮਾਤਾ ਜੀ ਕਿਵੇਂ ਨੇ
ਮਾਤਾ ਜੀ ਕੰਮ ਤੇ ਦੁਕਾਨ ਤੇ ਗਏ ਹੋਏ।
ਅੱਛਾ ਉਹ ਦੁਕਾਨ ਤੇ ਗਏ ਤੇ ਬੇਬੇ
ਬੇਬੇ ਦੁਕਾਨ ਤੇ ਕ ਵੰਸ਼ ਘਰ ਹ ਭਰਾ
ਅੱਛਾ ਵੰਸ਼ ਘਰ ਏ ਅੱਜ।
ਆਂ ਅੱਜ।
ਤੇ ਤੋ ਤੇ ਪਿਓ
ਡੈਡੀ ਵੀ ਕੰਮ ਤੇ ਹੈ ਗਿਆ ਡੈਡੀ ਸਵੇਛੇ ਸੱਤ ਚਲਾਦਾ ਹੁੰਦਾ ਕੁਸ਼ਛੇਤਰ।
ਅੱਛਾ ਉਹ ਤੋਂ ਸਵੇਰੇ ਜਲ ਤੁਰ ਪੈਂਦੇ ਨੇ ਹੈਂ। ਚਲੋ ਵਧੀਆ ਹੈ
ਅੱਜ ਤਾਂ ਮੈਂ ਸਾਰਾ ਦਿਨ ਸੋ ਕੇ ਕੱਢਿਆ
ਸੋ ਕੇ ਕੱਢਿਆ ਕੰਮ ਕਾਜ ਸਿੱਖ ਲੈ ਮਾਰਜਾ ਤੂੰ ਕੁੱਛ ਤੈਨੂੰ ਸੌਣ-ਸੌਣ ਦੀ ਪਈ ਰਹਿੰਦੀ ਹੈ ਤੈਨੂੰ ਹੈਨਾ ਜਿੰਨਾ ਮਰਜੀ ਸੁਆ ਲਉ ਸਵੇਰ ਤੋਂ ਲੈ ਕੇ ਤੈਨੂੰ ਰਾਤ ਤੱਕ ਤੂੰ ਉੱਠ ਤਾਂ ਏ ਸੀ ਵਿੱਚ ਪਈ ਰਹਿੰਦੀ ਏ। ਕੀ ਤੈਨੂੰ ਫਿਕਰਾਂ ਨੇ ਹਨਾ। ਹਾਂ ਕੀ ਫਿਕਰਾਂ ਨੇ ਏਸੀ ਵਿੱਚ ਤੂੰ ਬਿੱਲ। ਬਿੱਲ ਤੂੰ ਥੋੜੀ ਨਾ ਭਰਨਾ ਬਿੱਲ ਤਾਂ ਤੇਰੀ ਮਾਤਾ ਜੀ ਨੇ ਭਰਨਾ।
ਹਾਂ ਫਿਕਰਾਂ ਤੈਨੂੰ ਆ ਬਸ ਦੁਨੀਆਂ ਚ। ਦੁਨੀਆਂ ਜਹਾਨ ਦੀ।
ਹੋਰ ਕੀ।
ਹੋਰ ਤੇਰੀ ਕਿਸੇ ਨਾਲ ਗੱਲ ਹੋਈ ਸੀ?
ਹੋਰ ਕਿਨਦੇ ਨਾ ਕਰਾਂ ਮੈਂ ਮੈਨੂੰ ਆਪ ਤੂੰ ਬੱਚੀ ਐ ਤੇਰੇ ਨਾਲ ਵੀ ਪਤਾ ਕਿਦੋਂ ਕੰਪਲੀਟ ਹੋ ਜਾਣਾ ਗੱਲ ਗੱਲਾਂ।
ਫੇਰ ਕਰ ਲੈ ਹੁਣ ਅੱਜ ਪੰਜ ਕਰ ਲੈ ਆਪਣੀ ਮੈਂ ਵੀ ਤੈਨੂੰ ਪੰਜ ਕਰ ਲਾਂਗੀ ਤੂੰ ਵੀ ਆਪਣੇ ਪੰਜ ਕਰ ਲੈ। ਪੰਦਰਾਂ ਤਾਂ ਹੋ ਜਾਣਗੀਆਂ।
ਤੈਨੂੰ ਬੋਲਦੀ ਤਾਂ ਹੈਗੇ ਤੁਸੀਂ ਮੰਨਦੀ ਤਾਂ ਹੈ ਨੀ।
ਮੈਂ ਕਿ ਅਗਰ ਮੈਂ ਕਦੋਂ ਨੀ ਮੰਨੀ ਹੁਣ ਤੂੰ ਮੈਨੂੰ ਕਾਲ ਕਰੇਗੀ ਦੁਬਾਰਾ ਤੇ ਮੈਂ ਤੈਨੂੰ ਦੁਬਾਰਾ ਕਰ ਲਾਂਗੀ ਪਾਗਲੇ।
ਠੀਕ ਫਿਰ।
ਆਪਣੇ ਪੰਜ ਹੋ ਜਾਣਗੀਆਂ ਤੂੰ ਉਹ ਉਹਨਾਂ ਤੋਂ ਕੀ ਕਰਾਉਣਾ ਹੈ।
ਹਾਂ ਆ ਵੀਏ
ਆ ਫਿਰ ਪਾਗਲ ਜੀ ਕੀ ਯਾਰ ਮੈਂ ਉਹਨਾਂ ਨੂੰ। ਕੋਲ ਕਰਦੀਆਂ ਉਹ ਕਹਿੰਦੀਆਂ ਦੱਸ ਮਿੰਟ ਚ ਕਰਨਗੀਆਂ ਪੰਦਰਾਂ ਮਿੰਟ ਚ ਕਰਣਗੀਆਂ ਮੈਂ ਕੀ ਕਰਾਂ। ਸੁਣਦੀਆਂ ਨੀ ਹੈਗੀਆਂ ਤੇ ਗੋਰੀ ਮੈਨੂੰ ਅੱਜ ਕਹਿੰਦੀ ਪਈ ਸੀ ਕਹਿੰਦੀ ਕਟਿੰਗ ਲਈ ਚੱਲੀ ਮੇਰੇ ਨਾਲ ਸਲੂਨ ਤੇ। ਤੇ ਮੈਂ ਜਵਾਬ ਦੇ ਦਿੱਤਾ ਵੀ ਮੈਂ ਕਿਹਾ ਸਾਡੇ ਘਰੇ ਤਾਂ ਅੱਜ ਗੈਸਟ। ਆਉਣ ਗੇ ਮੈਂ ਕਿਵੇਂ ਜਾਵਾਂਗੀ
ਮਿਨੀ ਫੋਨ ਨਾ ਕਰੋ ਉਹਨੇ ਮੈਨੂੰ ਕਿਹਾ ਹੁਣੀ ਮੈਂ ਸੈਲੂਨ ਚ ਹੈਗੀ ਆ।
ਆਹੋ ਉਹਨੇ ਹੁਣ ਕਹਿੰਦੀ ਪਈ ਸੀ ਤੇ, ਮੈਨੂੰ ਤਾਂ ਉਹਨੇ ਸਲੂਨ ਜਾ ਕੇ ਫੋਨ ਕੀਤਾ ਸੀ। ਕਹਿੰਦੀ ਮੈਂ ਆਪਣੀ ਚਾਚੀ ਨਾਲ ਆਈ ਹਾਂ ਫੇਰ ਮੈਂ ਕਿਹਾ ਠੀਕ ਏ ਵਧੀਆ ਗੱਲ ਏ। ਉਂਝ ਤਾਂ ਯਾਰ ਕੋਈ ਯਾਦ ਨਹੀਂ ਕਰਦਾ ਜਦੋਂ ਆਪਣਾ ਕੰਮ ਹੋਵੇ ਫਿਰ।
ਹਾਂ ਪਤੋ ਹੀ ਤੇ ਆਪਣਾ ਕੰਮ ਹੋਏ।
ਅ ਬਸ ਫਿਰ
ਹੋਰ ਕੀ ਹੋਰ ਦੱਸ?
ਬਸ ਕੀ ਦੱਸਾਂ ਅੱਜ ਦਾ ਦਿਨ ਤਾਂ ਬਸ ਨਿਕਲ ਗਿਆ ਸਾਰਾ ਐਵੇਂ ਹੀ। ਕੰਮਾਂ- ਕਾਰਾਂ ਵਿੱਚ ਹੋਰ ਤਾਂ ਕੋਈ ਗੱਲ ਨੀ ਹੈਗੀ ਭੈਣੇ ਰਾਤੀ ਸੈਂਡਵਿਚ ਬਣਾਉਣਾ ਹੈ ਬਸ ਹੁਣ ਤਾਂ।
ਹਾਂ ਮੌਸਮ ਠੰਡਾ।
ਅੱਜ ਤਾਂ ਮੌਸਮ ਵਧੀਆ ਹੋਇਆ ਏ।
ਹਮ ਹੋਰ ਕੀ ਹਾਲ ਹਲੇ ਚੈੱਕ ਵੀ ਨੀ ਕੀਤਾ।
ਫਿਰ ਤੂੰ ਚੈੱਕ ਹੋਰ ਕਦੋਂ ਕਰਨਾ ਤੂੰ ਅਗਲੇ ਦਿਨ ਕਰਨਾ ਚੈੱਕ ਮਨਲੇ। ਮੋਟੇ ਦੇਮਾਗ ਦੀ।
ਚੈਕ ਕਰ ਲੈਦੇ ਉਹਦੇ ਵਿੱਚ ਪਤਾ ਲੱਗ ਜਾਦਾ ਤੈਨੂੰ ਵੀ ਕਿ ਕੀ ਕੁੱਝ ਬਣਿਆ ਕੀ ਕੁੱਝ ਨਹੀ ਬਣਿਆ।
ਚੈੱਕ ਮੈਂ ਦਸਾ ਦੱਸਾਂਗੀ ਨੀ ਉਹਦਾ ਕਿਵੇਂ ਛੇ ਸੌ ਰੁਪਿਆ ਬਣਿਆ।
ਤੇ ਆਹ ਗਾਣੇ ਕੌਣ ਸੁਣਦਾ ਪਿਆ ਪਿੱਛੇ ਇੰਨੀ ਆਵਾਜ਼ ਹੁੰਦੀ ਪਈ ਤੇ ਤੁਹਾਡੀ ਆਵਾਜ਼ ਥੋੜ੍ਹੀ ਨਾ ਇਹਦੇ ਚ ਰਿਕਾਰਡ ਹੋਣੀ ਆ ਫੇਰ ਐਵੇਂ ਤੇ ਅੱਧੀ ਕੁੜੀਆਂ ਨੇ ਪਤਾ ਕੀ ਕੀਤਾ ਏ।
ਕੀ ਕੀਤਾ?
ਉਹਨਾਂ ਨੇ ਨਾ ਆਪਣੀ ਪੂਰੀ ਕੋਲਾਂ ਕਰਨ ਲਈ ਨਾ ਸਾਰੀ ਤੀਹ ਦੀ ਤੀਹ ਕੋਲਾਂ ਖ਼ਰਾਬ ਕਰ ਦਿੱਤੀਆਂ ਨੇ, ਮੈਡਮ ਕਹਿੰਦੇ ਪਏ ਨੇ ਇਹਦੇ ਚ ਸਿਰਫ ਟਾਈਮ ਸਿਰ। ਦੋਨੋ ਜਣਿਆਂ ਨੇ ਬਰਾਬਰ ਬੋਲਣਾ ਹੈਗਾ ਏ। ਕਹਿੰਦੇ ਜਿਹੜਾ ਇੱਕ ਚੁੱਪ ਰਹੂਗਾ ਨਾ, ਤੇ ਆਉਂਦੇ ਪੈਸੇ ਨਹੀ ਮੰਨਨਗੇ ਫੇਰ। ਤੇ ਦੋਨਾਂ ਦੀ ਕੋਲ ਖ਼ਰਾਬ ਹੋ ਜਾਣਗੀ ਹੈ ਫੇਰ ਕਹਿੰਦੀ ਨਾ ਤਾਂ ਇਹਦੇ ਚ ਹਾਂ। ਹਾਂਜੀ, ਐਵੇਂ ਨੀ ਬੋਲਣਾ ਐਵੇਂ ਪੂਰੀ ਗੱਲਬਾਤ ਕਰਨੀ ਹੈ ਇਹਦੇ ਤੇ। ਹਾਂ ਆਪਾਂ ਪੂਰੀ ਗੱਲਬਾਤ ਕਰਦੇ ਹਾਂ। ਤੇ ਇਹਦੇ ਚ ਮੈਮ ਕਹਿੰਦੇ ਜਿਹੜਾ ਜੇ ਅਗਰ ਇੱਕ ਬੰਦਾ ਇਹਦੇ ਚ ਜ਼ਿਆਦਾ ਬੋਲਦਾ ਰਹੇਗਾ ਨਾ। ਤੇ ਉਹਦੇ ਦੋਨਾਂ ਦੀ ਕੋਲ ਖਰਾਬ ਹੋ ਜੂਗੀ ਕਹਿੰਦੀ ਦੋਨਾਂ ਨੇ ਬਰਾਬਰ ਬੋਲਣਾ ਏ। ਤੇ ਪੂਰਾ ਟੋਪਿਕ ਬੋਲਣਾ ਹੈਗਾ ਹੈ। ਜਿਹੜਾ ਵੀ ਤੁਸੀਂ ਗੱਲਬਾਤ ਕਰਦੇ ਪਏ ਹੋ। ਕਹਿੰਦੇ ਅਹ। ਟਾਈਮ ਸਿਰ ਮਤਲਬ ਕਿ ਇਹਦੇ ਕੋਲ ਕੱਟ ਦੇਣੀ ਹੈ। ਕਹਿੰਦੀ ਤਾਂ ਹੀ ਬਣੇਗਾ ਐਵੇਂ ਨੀ ਬਣਨਾ। ਤੇ ਤੇਰੇ ਨਾਲ ਤਾਂ ਮੇਰੀ ਇੱਕ ਕੋਲ ਰਿਜੈਕਟ ਵੀ ਹੋਈ-ਹੋਈ ਹੈ ਪਤਾ ਨੀ ਕਿਵੇਂ।
ਹੋਰ-ਹੋਰ ਉਹਦੇ ਚ ਆਉਂਦਾ ਪਿਆ, ਕਹਿੰਦੇ ਇੱਕ ਕੋਲ ਆਟੋ ਰਿਜੈਕਟ ਹੋਈ ਏ। ਮੈਂਨੂੰ ਪਤਾ ਨੀ ਅੰਜਲੀ ਨੇ ਕੀ ਕੀਤਾ ਹੋਣਾ ਮੈ ਕਿਹਾ।
ਇਵੇਂ ਤਾਂ ਹੋਈ ਨੀ ਸਕਦਾ ਪੂਰੀ ਗੱਲਾਂ ਕੀਤੀਆਂ ਸਾਡੀਆਂ ਰਿਜੈਕਟ ਪੂਰੇ ਟਾਈਮ ਤੇ ਕੱਟੀਆਂ ਨੇ ਆਪਾਂ ਦੋਨਾਂ ਨੇ।
ਤਾਂ ਕੱਟੀਆਂ ਤਾਂ ਹੈਗੀਆਂ ਨੇ ਪਤਾ ਤਾਂ ਕੀ ਗੱਲ ਹੋਈ ਹੈ ਉਦੇ ਚ
ਜ ਤੂੰ-ਤੂੰ ਮੇਰੇ ਨਾਲ ਗੱਲ ਕਰਦੀ ਪਾਈ ਪਿੱਛੋਂ ਵਾਜਾਂ ਆਂਦੀ ਵੀ ਸੀ ਨਾ ਬੱਚੇਆ ਦੀ ਫੇ ਮੈਂ ਕਿਹਾ ਆ ਉਹ।
ਫੋਨ ਦੇ। ਹਾਂ ਉਹਦੇ ਚ ਨਾ ਕੱਟੀ ਹੋਈ ਹੈ, ਏਵੇ ਇੱਕ ਕੋਲ ਮੇਰੀ ਰਿਜੈਕਟ ਕੀਤੀ ਹੋਈ ਹੈ ਉਹਨਾਂ ਨੇ। ਮੈਂ ਕਿਹਾ ਚਲ ਅਗੇ ਦੀ ਹੈਗੀਆਂ ਨੇ ਜਿਹੜੀਆਂ ਵਧੀਆ ਕਰ ਲਾਂਗੇ ਆਪਾਂ।
ਹਾਂ।
ਅੱਗੇ ਦੀ ਬਸ ਐਵੇਂ ਧਿਆਨ ਰੱਖੀ ਹੁਣ ਮੈਡਮ ਦੱਸਦੀ ਪਈ ਸੀ ਮੈਨੂੰ ਰਾਤੀ ਕਹਿੰਦੀ ਚਲੋ। ਤੁਸੀਂ ਦੂਜਿਆਂ ਨੂੰ ਵੀ ਸਮਝਾ ਦਿਓ ਐਵੇਂ-ਐਵੇਂ ਕਰਨਾ ਹੈ। ਮੈਂ ਕਿਹਾ ਕੋਈ ਗੱਲ ਨੀ ਮੈ ਮੈਮ ਦਾ ਫੋਨ ਮੈਨੂੰ ਆਉਂਦਾ ਪਿਆ ਸੀ ਹੁਣ ਮੈਂ ਹਜੇ ਗੱਲ ਨੀ ਕੀਤੀ ਉਹਨਾਂ ਨਾਲ।
ਅੱਛਾ, ਆਪਾਂ ਤ ਪ੍ਰੋਪਰ ਗੱਲ ਕਰਦੇ ਹਾਂ ਇੱਕ ਦੂਸਰੇਆਂ ਨਾਲ।
ਹਾਂ ਐਵੇਂ ਹੀ ਗੱਲ ਕਰਨੀ ਹੈ ਜਿਵੇਂ ਆਪਾਂ ਕਰਦੇ ਪਏ ਨੇ ਤਾਂ ਹੀ ਆਉਣਗੇ ਪੈਸੇ ਐਵੇਂ ਨੀ ਆਉਣਂਦੇ ਕੁਛ ਵੀ
ਹੋਰ ਸਾਰਾ ਪੈਸੇ ਦੇ ਖੇਲ ਪੈਸੇ ਆਉਣ ਤਾਂ ਵਧੀਆ।
ਹੋਰ ਕੀ ਪੈਸੇ ਤਾਂ ਖੇਲ ਏ ਭੈਣੇ ਅੱਜ ਕੱਲ ਪੈਸੇ ਤੋਂ ਬਿਨਾਂ ਬੰਦੇ ਦੀ ਕੀ ਜ਼ਿੰਦਗੀ। ਤੂੰ ਹੀ ਦੱਸ ਹੈ ਕੁੱਝ ਪੈਸੇ ਤੋਂ ਬਿਨਾ।
ਕੁਮ ਕੋਲ ਕਹਿੰਦੀ ਮੇਰੇ ਛੇ ਸੌ ਤੀਹ ਰੁਪਏ ਐਵੇਂ ਬਣੇ ਨੇ ਮੈਂ ਆ ਗਏ ਨੇ ਮੇਰੇ ਖਾਤੇ ਚ
ਛੇ ਸੌ ਤੀਹ ਹੋ ਗਏ ਨੇ ਉਹਦੇ?
ਹਾਂ ਕਹਿੰਦੀ ਆਪਾਂ ਉਹ ਨੇ ਖੁਦ ਦੱਸਿਆ ਹੁਣ ਤੇਰੇ ਤੋਂ ਪਹਿਲਾਂ ਦਸ ਮਿੰਟ ਪਹਲੇ ਦੀ ਗੱਲ ਹੋਈ ਹੈ ਮੇਰੇ ਨਾਲ।
ਤਿੰਨ ਸੌ ਬਣੇ ਹੋਣੇ। ਤਿੰਨ ਸੌ ਕਹਿੰਦੀ ਪਈ ਸੀ ਮੈਨੂੰ ਤਿੰਨ ਸੌ ਸਾਢੇ ਤਿੰਨ ਸੌ ਐਵੇਂ ਬਣੇ ਨੇ। ਹਾਂ।
ਤਿੰਨ ਸੌ ਰੁਪਏ ਤਿੰਨ ਸੌ ਰੁਪਇਆ ਉਹ ਹੋਏ ਨਾ ਤੇ ਉਹਨੇ ਕੋਲ ਕੀਤੀਆਂ ਨੇ ਉਹਨੇ ਕੋਲ ਰਿ ਉਹ ਵੀ ਕੀਤੀਆ। ਨੇ ਚੁੱਕੀਆਂ ਵੀ ਤੇ ਇਕ ਦੂਸਰੇ ਨਾਲ ਗੱਲ ਫੇ ਤੇ ਵੀ ਕੀਤੀ ਹੈ ਨਾ ਉਨੂੰ ਡਬਰ ਹੋਏ ਤੇਰਾ-
ਇਹ ਮੋਟੇ ਦਿਮਾਗ ਦੀ ਐਵੇਂ ਦੀ ਕੋਈ ਗੱਲ ਨੀ ਹੈਗੀ ਤੂੰ ਸਾਰੇ ਪੈਸੇ ਨਾ ਜਿਹੜੇ ਕੋਲ ਕਰਦੇ ਪਏ ਨੇ ਤੇ ਕੋਲੀ ਹੈਗੇ ਨੇ ਉਹਨਾਂ ਚ ਨਾ ਸਾਰੀ ਸ਼ੋਅ ਹੋਈ ਪਈ ਉੱਥੇ ਵੇਖ ਤਾਂ ਲੈ ਐਪ ਤੇ ਜਾ ਕੇ।
ਉਹ ਖੁਦ ਕਿੰਹਦੀ ਵੀ ਮੇ ਤਿੰਨ ਸੌ, ਛੇ ਸੌ ਰੁਪਇਆ ਆਇਆ, ਤੋਂ ਝੂਠ ਬੋਲੇਗੀ ਮੈਨੂੰ ਓਹ।
ਚਲੋ ਵਧੀਆ ਗੱਲ ਉਦਾ ਛੇ ਸੌ ਆਇਆ ਸਾਡਾ ਤਾਂ ਕੋਈ ਨੀ ਬਣਿਆ ਮੇਰੇ ਤਾਂ ਸਾਢੇ ਤਿੰਨ ਸੌ ਬਣਿਆ ਬਸ
ਔ ਮੈਂ ਕਿਹਾ ਤੇਰੇ ਨਾਲ ਕਾੱਲ ਹੋ ਗਏ ਨਾ ਕੰਪਲੀਟ, ਫਿਰ ਮੈਂ ਕੱਢ ਵੇਖਾਂਗੀ ਮੈਂ ਵੀ
ਹਾਂ ਤੂੰ ਵੀ ਵੇਖ ਲੈਂਦੀ, ਅਰੇ ਉਹ ਤਾਂ ਉੰਝ ਵੀ ਵੇਖ ਸਕਦੇ ਹਾਂ ਆਪਾਂ। ਐਪ ਤੇ ਜਾ ਕੇ ਵੇਖ ਲੈ ਤੂੰ, ਉਹਦੇ ਚ ਸਾਰਾ ਕੁਛ ਵੇਖਦਾ ਪਿਆ ਏ।
ਹੋਰ ਕੁੜੀਆਂ ਵੀ ਹੋਣੀ ਚਾਹੀਦੀਆਂ ਨੇ, ਫੇਰ ਮਜ਼ਾ ਆਏ।
ਹੋਰ-ਹੋਰ ਕੁੜੀਆਂ ਹੋਵੇ, ਉਹਨਾਂ ਨਾਲ ਵੀ ਗੱਲਾਂ ਕਰੀਏ ਕਿੰਨਾ ਮਜ਼ਾ ਆਉਂਦਾ ਏ। ਇਹਨਾਂ ਨੂੰ ਯਾਰ ਐ ਮੈਂ ਬੱਸ ਕੀ ਕਰੀਏ, ਇਹ ਨਾ ਤੇ ਕੋਈ ਫੋਨ ਚੁੱਕਦਾ ਨਾ ਕੁੱਝ। ਐਵੇਂ ਹੀ ਗੱਲਾਂ ਬਾਤਾਂ ਕਰਦੀ ਰਹਿੰਦੀਆਂ ਨੇ ਤੇ ਫੋਨ ਕੱਟ ਦਿੰਦੀਆਂ ਨੇ ਫੇਰ ਕੀ ਕਰੀਏ ਸਾਂ
ਇਸ ਤੋਂ ਇਹਦੇ ਬਾਅਦ ਮੈਂ ਤੈਨੂੰ ਕਾਲ ਕਰੀ, ਚੱਕ ਲਈ ਮੇਰੀ ਵੀ।
ਹਾਂ ਕੋਈ ਗੱਲ ਨਹੀਂ, ਕਰ ਲਏ।
ਹਾਂ
ਚੱਲ ਕਰ ਲੈ, ਹੁਣ ਤੂੰ। ਹੋ ਗਿਆ ਨੇ, ਉਹ ਤਾਂ ਟੈਮ ਤਾਂ ਹੋ ਗਿਆ ਏ। ਹਾਂ ਕਰ ਲੈ
ਠੀਕ।
ਠੀਕ ਏ ਚੰਗਾ।